ਹੈਲੋ
ਹਾਂਜੀ, ਸਸੀ ਕਾਲ ਜੀ।
ਲੋ
ਅਵਾਜ ਆਰੀ ਐ ਜੀ।
ਹਾਂਜੀ ਘੱਟ ਆਰੀ ਐ।
ਹੁਨ ਹੁਨ ਸਈ ਐ।
ਹੈਲੋ
ਹੈਲੋ
ਹਾਂਜੀ, ਸਸਰੀ ਕਾਲ ਜੀ।
ਸਸਰੀ ਕਾਲ ਜੀ। ਥੋਨੂੰ ਅਵਾਜ਼
ਚਲ-ਚਲ, ਹਾਂਜੀ-ਹਾਂਜੀ ਠੀਕ ਏ ਬੋਤ ਵਦੀਆ।
ਠੀਕ ਐ ਠੀਕ ਐ ਹੋਰ ਸਨਾਓ ਕਿਵੇਂ ਓਂ।
ਬਸ ਵਦੀਆ ਜੀ, ਤੁਸੀਂ ਦੱਸੋ ਕੀ ਹੋ ਰਿਆ।
ਵਦੀਆ ਜੀ, ਬਸ ਫਰੀ ਬੈਠੇਆ ਸੀ ਤੁਸੀਂ ਦੱਸੋ
ਹਾਂ, ਅਸੀਂ ਵੀ ਬਸ ਫਰੀ ਬੈਠੇ ਆਂ ਫਰੀ ਟਾਈਮ ਹੈਗਾ ਤੇ ਅਸੀਂ ਕਿਆ ਚਲੋ ਗੱਲ ਈ ਕਰ ਲਈਏ ਤੁਆਡੇ ਨਾਲ।
ਵਦੀਆ ਗੱਲ ਐ, ਜਦੋਂ ਵੀ ਏ ਗੱਲ ਕਰਨੀ ਏ
ਹਾਂਜੀ-ਹਾਂਜੀ ਫਿਰ ਓਨੇ ਬਸ ਥੋੜੀ ਦੇਰ ਤੱਕਨ ਚਾ ਦਾ ਟਾਈਮ ਹੋ ਜਾਏਗਾ ਮੈਂ ਕਿਆ ਚਲੋ ਜਬ ਤੱਕ ਇੱਕ ਅੱਧੀ ਕੌਲ ਨਿਪਟਾ ਲਈਏ, ਕੰਮ
ਸਈ ਬਿਲਕੁਲ-ਬਿਲਕੁਲ।
ਅਪਰਾ, ਹੋਰ ਕੀ ਹੋ ਰਿਆ ਬਸ ਫਰੀ ਹਾਂਜੀ।
ਤੁਸੀਂ ਕਿੱਥੋਂ ਮੈ ਕਿਆ
ਅਸੀਂ ਏਧਰੋ ਯੂਪੀ ਸਾਈਡ
ਓਕੇ-ਓਕੇ।
ਹਾਂਜੀ ਤੁਸੀਂ ਪੰਜਾਬ, ਹਰਿਆਣਾ
ਕੜਾ ਪਰਸਾਦ।
ਪੰਜਾਬ, ਅੱਛੇਆ ਕਿੱਦਾਂ ਐ ਪੰਜਾਬ ਮੌਸਮ।
ਹਾਂਜੀ ਗਰਮੀ
ਗਰਮੀ ਗਾ ਅੱਛਾ ਆ
ਆਵਾਜ ਤੁਆਡੀ ਨਾ ਥੋੜ੍ਹੀ ਕੱਟ ਰਈ ਏ।
ਇੱਕ ਮਿੰਟ ਮੈ ਨਾ ਏਅਰਪੋਰਟ ਲਾਏ ਹੋਏ ਨੇ,
ਹਾਜੀ, ਇਹਨਾ ਨੂੰ ਹਟਾ ਦਿਓ ਫਿਰ
ਹੁਣ ਦੇਖੋ ਸਈ ਏ,
ਹਾ ਹੁਣ ਠੀਕ ਏ ਪਹਿਲੇ ਨਾ ਉਹ ਆਟਕ ਰੀ ਸੀ ਥੋੜੀ ਵਿੱਚੋ
ਠੀਕ ਆ ਠੀਕ ਆ, ਉਹ ਮੈ ਕਿਹਾ ਇੱਥੇ ਤਾ ਗਰਮੀ ਬਹੁਤ ਆ, ਤੁਸੀ ਦੱਸੋ?
ਹਾਜੀ ਇੱਥੇ ਵੀ ਬੜੀ ਗਰਮੀ ਅਸੀ ਕਿਹੜਾ ਵਿਦੇਸ਼ ਚ ਰਹਿਨੇ ਆ ਅਸੀ ਵੀ ਇਹਓ ਸ਼ਹਿਰ ਰਹਿਨੇ ਆ। ਜਿਹੜੀ ਠੰਡ ਹੋਣੀ ਆ, ਇੱਥੇ
ਦੋ ਸਟੇਟਾ ਤੋ ਬਾਦ ਜਾ ਕੇ ਕਿਤੇ ਯੂਪੀ ਆਦਾ।
ਨਈ-ਨਈ ਫੇਰ ਵੀ ਹੈ ਤੇ ਇੰਡੀਆ ਚੋ ਈ।
ਨਈ ਇੰਡੀਆ ਚ ਸਾਰੀ ਜਗ੍ਹਾ ਇੱਕੋ ਤਰ੍ਹਾਂ ਦਾ ਨੀ ਨਾ ਮੌਸਮ ਹੈਗਾ।
ਬੱਦਲ ਤਾ ਇੱਕ ਈ ਏ।
ਕਿੱਦਾ?
ਮੈ ਕਿਹਾ ਬਾਦਲ ਤੇ ਇੱਕ ਈ ਐ ਬੱਦਲ ਜਿਹੜਾ ਉਪਰੋ ਉਹ ਮੀਹ ਪੈਣਾ ਐ।
ਨਈ, ਇੱਥੇ ਹੈਗਾ ਸਾਰੇ ਪਾਸੇ ਮੌਸਮ ਅਲੱਗ ਈ ਐ।
ਹਾਜੀ ਹਾਜੀ, ਪਿਛਲਾ ਹੁਣੇ ਠੀਕ ਸੀ ਥੋੜਾ ਇੱਕ ਕੁ ਹਫਤਾ ਪਹਿਲਾ
ਹਾਂ,
ਸਭ ਬੜੀ ਬਾਰਿਸ਼ ਬੁਰਿਸ਼ਾਂ ਆਣ ਲੱਗੀਆ ਹੋਈਆ ਸੀ ਦੋ ਤਿੰਨ ਦਿਨ ਲਗਾਤਾਰ ਉਹ
ਬਸ ਹੁਣ ਬਾਰਿਸ਼ਾ ਈ ਤੇ ਐ ਅੱਜ ਤੋ ਸੋਣ
ਹਾਜੀ, ਸਾਵਨ ਅੱਜ ਸਟਾਰਟ ਹੋ ਗਏ ਆ ਕੋਈ ਕਹਿੰਦਾ ਹਜੇ ਨਈ ਹੈਗੇ।
ਅੱਜ ਪਹਿਲਾ ਦਿਨ ਐ।
ਪਤਾ ਨੀ ਕੋਈ ਕਹਿੰਦਾ ਤੀਹ ਤਰੀਕ ਤੋ ਸਟਾਰਟ ਹੈਗੇ, ਕੈਲੰਡਰ ਵਗੈਰਾ ਚ ਦੇਖਿਆ। ਠੀਕ ਐ,
ਨਈ ਅੱਜ ਪਹਿਲਾ ਦਿਨ ਆ ਅੱਜ ਤੋ ਈ ਸਟਾਰਟ ਆ।
ਗਰਮੀ ਉੱਥੇ ਵੀ ਬੜੀ ਪੈਦੀ ਹੈਗੀ ਐ ਪੰਜਾਬ ਸਾਈਡ ਤੇ ਮੀਹ ਆਇਆ ਸੀ ਸ਼ਾਇਦ ਅੱਜ ਕੱਲ੍ਹ ਜੋ
ਹਾ ਇੱਥੇ ਲਗਾਤਾਰ ਦੋ ਤਿੰਨ ਦਿਨ ਤਾ ਬਹੁਤ ਮੀਹ ਆਇਆ ਇਹ ਦੋ ਕੁ ਦਿਨਾ ਤੋ ਹੁਣ ਗਰਮੀ ਪਈ ਆ। ਬੰਦ ਐ ਬਾਰਿਸ਼
ਫਿਰ ਤਾ ਸਹੀ ਹੋ ਗਿਆ ਹੋਣਾ ਮੌਸਮ ਠੰਡਾ ਠੰਡਾ ਨਈ,
ਨਈ ਮੌਸਮ ਨੀ ਠੰਡਾ ਇੱਥੇ ਉਹ ਦੂਸਰਾ ਕੰਮ ਹੁੰਦਾ ਜਦੋ ਮੀਂਹ ਆਦਾ ਨਾ ਤਾ ਉਦੋ ਜ਼ਿਆਦਾ ਈ ਗਰਮੀ ਹੋ ਜਾਦੀ।
ਹਾਜੀ ਇਹ ਤੇ ਹੈਗਾ ਆ। ਉਹ ਫਿਰ ਸਿੱਖ ਆ ਹਾਜੀ ਹਾਜੀ। ਬੱਸਾ ਬਣਾ ਰਹੇ ਆ ਜਿੱਦਾ।
ਹਾਜੀ ਹਾਂ।
ਐ ਤਾ ਹੈਗਾ ਏ ਉਹੀ ਨਾ ਬਸ ਉਹ ਛਿੱਟਾ ਮਾਰ ਕੇ ਚਲੇ ਜਾਦੇ ਆ ਅਸੀ ਤਪੇ ਆਉਨੇ ਆ। ਸਾਨੂੰ ਸੇਕਾ ਨਿਕਲ ਕੇ ਸਾਨੂੰ ਫਿਰ ਚਲਾ ਜਾਂਦਾ ਵਾਪਿਸ
ਬਿਲਕੁਲ-ਬਿਲਕੁਲ,
ਹਾਂ, ਹੋਰ ਦੱਸੋ ਕੀ ਕਰਦੇ ਔ ਆਪ ਜੀ?
ਮੈਂ ਬਸ ਫਿਲਹਾਲ ਫ੍ਰੀ ਸੀ ਓਦਾਂ ਮੈਂ ਗੇਮ ਕਰਦਾ ਹੁਨਾ ਜੀ।
ਬਾਕੀ ਉਥੇ ਗੇਮ ਮਤਲਬ
ਮਤਲਬ ਗੇਮ ਦੱਸੀ ਕਹਿੜੀ ਐ, ਕਾਲਜ ਚ
ਅੱਛਾ-ਅੱਛਾ,
ਐ
ਮੇਰਾ ਕਿਹੜਾ ਗੇਮ ਕਰਾਉਂਦੇ ਉ?
ਮੈਂ ਵੋਲੀਵੋਲ।
ਹਾਂ, ਦੇਖੋ ਗੇਮ ਵੀ ਜ਼ਰੂਰੀ ਹੈਗਾ। ਨਹੀਂ ਤੇ ਅੱਜ-ਕੱਲ੍ਹ ਦੇ ਜਿਹੜੇ ਬੱਚੇ ਹੈਗੇ, ਉਹ ਤੇ ਬਸ ਗੇਮ ਖੇਡਦੇ ਨੀ ਹੈਗੇ। ਉਹ ਤਾਂ ਸਿਰਫ ਫ਼ੋਨਾਂ ਤੇ ਲੱਗੇ ਰਹਿੰਦੇ ਐ।
ਫ਼ੋਨਾਂ ਨੇ ਬਹੁਤ ਕੰਮ ਖ਼ਰਾਬ ਕਰਤਾ। ਸਗੋਂ ਬੱਚਿਆਂ ਨੂੰ ਬਾਹਰ ਨਿਕਲਣਾ ਚਾਹੀਦਾ। ਗੇਮਾਂ-ਗੂਮਾਂ ਖੇਡਣੀਆਂ
ਹਾਂਜੀ। ਹਾਂਜੀ। ਉਈਓ ਨਾ ਹੁਣ ਜਿੱਦਾਂ, ਬੱਚਾ ਪਹਿਲੇ ਜਮਾਨੇ ਦੇ ਤੁਸੀਂ ਬੱਚੇ ਦੇੇਖੋ, ਗੇਮ-ਗੂਮ ਖੇਡਦੇ ਹੈਗੇ ਸੀ ਤੇ ਉਹਨਾਂ ਦੇ ਸ਼ਰੀਰ 'ਚ ਜਿਹੜੀ ਹੈਗੀ ਸੀ, ਉਹ ਥੋੜ੍ਹੀ ਐਨਰਜੀ ਹੁੰਦੀ ਸੀ।
ਹਮ।
ਵੀ ਭੱਜ ਕੇ ਐਧਰ, ਭੱਜ ਕੇ ਉੱਧਰ। ਉਹ ਕ੍ਰਿਕਟ ਖੇਲਦੇ ਸੀ। ਇਹ ਸਭ ਚੀਜ਼ਾਂ ਖੇਡਦੇ ਤੇ ਜਿਹੜਾ ਅੱਜ-ਕੱਲ੍ਹ ਦਾ ਬੱਚਾ ਏ। ਉਹ ਬਸ ਫ਼ੋਨ ਲੈ ਕੇ ਬਹਿਣਾ ਪਸੰਦ ਕਰਦਾ।
ਬਿਲਕੁਲ, ਆ ਫੋਨਾਂ ਕਰਕੇ ਤਾਂ ਬੱਚਿਆਂ ਨੇ ਇਹ ਗੇਮਾਂ ਖੇਡਣੀਆਂ ਛੱਡਤੀਆ।
ਹਾਂਜੀ-ਹਾਂਜੀ। ਬੱਚਿਆਂ ਨੂੰ ਪਤਾ ਈ ਨੀ ਹੈਗਾ। ਪੁਰਾਣੀਆਂ ਜਿਹੜੀਆਂ ਗੇਮਾਂ ਹੁੰਦੀਆਂ ਸੀ। ਜੀਦੇ ਨਾਲ ਬੰਦੇ ਦਾ ਸ਼ਰੀਰ ਵੀ ਸਹੀ ਰਹਿੰਦਾ ਏ ਸੀ। ਤੇ ਆਪਣਾ ਖੂਨ ਦਾ ਦੌਰਾਨ ਵੀ, ਬੰਦੇ ਨੂੰ ਅੰਦਰ ਸਹੀ ਰਹਿੰਦਾ ਸੀ। ਅੱਜ-ਕੱਲ੍ਹ ਬੰਦਾ ਕੀ ਐ, ਕਿ ਬੈਠਾ ਰਹਿੰਦਾ ਹੈਗਾ ਐ।
ਬਿਲਕੁਲ-ਬਿਲਕੁਲ।
ਤੇ ਅੰਦਰ ਉਹਨੂੰ ਕੋਈ ਹਲਚਲ। ਮਤਲਬ ਆਪਣੀ ਬੋਡੀ 'ਚ ਜ਼ਿਆਦਾ ਕੋਈ ਕਰਨਾ ਈ ਨ੍ਹੀਂ ਚਾਹੁੰਦਾ ਹੈਗਾ। ਇਹ ਸਕੂਲ ਗਏ, ਇਸਕੂਲੋਂ ਦੀ ਬੱਚੇ, ਹਾਂਜੀ।
ਉਹ ਤਾਂ ਇਕ ਐਵੇਂ ਏ ਨਾ। ਜਿਵੇਂ ਹੁਣ ਆਪਾਂ ਸਿਆਣੇ ਈ ਹੋਗੇ। ਅੱਗੇ ਆਪਾਂ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਵਧੀਆ ਦੇ ਸਕਦੇ ਆ। ਆਪਾ ਓਹਨਾਂ ਦੀਆ ਆਦਤਾਂ ਸੁਧਾਰ ਸਕ
ਹਾਂਜੀ-ਹਾਂਜੀ। ਐਹ ਤਾਂ ਗੱਲ ਸਹੀ ਕਹੀ ਤੁਸੀਂ। ਬਸ ਓਈਓ ਐ ਨਾ, ਬਸ ਬੱਚਿਆਂ ਨੂੰ ਸਮਝਾਈ ਦਾ ਤਾਂ ਬਹੁਤ ਏ। ਬਸ ਉਈਓ ਐ ਨਾ, ਕਿ ਅੱਜ-ਕੱਲ੍ਹ ਦਾ ਜਿਹੜਾ ਚੱਲਦਾ ਪਿਆ ਨਾ ਕੀ ਕਰ ਸਕਦੇ ਆ। ਜਿੱਥੇ ਜਾਂਨੇ ਆ, ਬਸ ਐਈਓ ਚੀਜ਼ਾਂ ਦੇਖਣੇ ਹੈਗੇ ਆ ਕਿ ਬੱਚੇ ਖੇਡਣ-ਕੁਦਣ ਦੇ ਇਲਾਵਾ। ਅੱਜ-ਕੱਲ੍ਹ ਫ਼ੋਨ 'ਚ ਜ਼ਿਆਦਾ ਆਪਣਾ ਸਮੇਂ ਦੇ ਰਹੇ ਆ।
ਆ, ਹੁਣ ਬੰਦਾ ਜਿਹੜੀ ਮਰਜ਼ੀ ਉਮਰ ਦਾ ਹੋਵੇ। ਉਹਨੂੰ ਗਰਾਊਂਡ ਨਾਲ ਜੁੜ ਕੇ ਈ ਰਹਿਣਾਂ ਚਾਹੀਦਾ। ਕੋਈ ਸੈਰ ਕਰੇ
ਹਾਂਜੀ-ਹਾਂਜੀ। ਕੋਈ ਗੇਮ ਖੇਡੇ ਜਾਂ ਵਿਆਮ ਜੋ ਬੜੀਆਂ ਚੀਜ਼ਾਂ ਹੈਗੀਆਂ। ਕੋਈ ਯੋਗਾ ਕਰਲੇ। ਕੋਈ ਐਕ ਐਕਸਰਸਾਈਜ਼ ਕਰਲੇ ਜਾਂ ਵੌਕ ਕਰਲੇ।
ਭਾਵੇਂ ਜਿਹੜੀਆਂ ਵੇਹਲੇ ਬਹਿ ਕੇ ਬਿਮਾਰੀਆਂ ਲੱਗਦੀਆਂ ਨੇ। ਉਹਨਾਂ ਤੋਂ ਛੁਟਕਾਰਾ ਮਿਲਦਾ।
ਫ਼ੋਨ ਤੇ ਇੱਕ ਪੂਰਾ ਸਮਝੋ, ਬਿਮਾਰੀਆਂ ਦਾ ਘਰ ਈ ਹੈਗਾ।
ਹੋਰ-ਹੋਰ। ਆਪਾਂ ਨੂੰ ਪਤਾ ਨੀ ਲੱਗਦਾ। ਇੱਕੋ-ਦਮ ਜਦੋਂ ਲੋਕ ਅੰਦਰੋਂ ਬਿਮਾਰ ਹੁੰਦੇ ਆ ਨਾ। ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਸਾਨੂੰ ਤਾਂ ਅੱਛਾ ਇਹ ਬਿਮਾਰੀ ਆ। ਉਹ ਉਹਨਾ ਦਾ ਈ ਕਾਰਨ ਐ। ਆਪਾਂ ਆਪਣੀ ਸਿਹਤ ਦਾ ਵੀ ਨੀ ਗੌਰ ਕਰਦੇ। ਖਾਣਾ-ਪੀਣਾ ਨੀ ਚੱਜ ਨਾਲ। ਫਿਰ ਆਪਾਂ ਆਪਣੇ ਸਰੀਰ ਨੂੰ ਹਲਾਣਾ ਨੀ ਹੈਗਾ।
ਨਾਲ ਵੀ ਬਹੁਤ ਫ਼ਰਕ ਪੈਂਦਾ ਤੇ ਫਿਰ ਅੱਜ-ਕੱਲ੍ਹ ਦੇਖੋ ਹਰ ਚੀਜ਼ ਜੋ ਮਿਲਾਵਟੀ ਹੀ ਹੈਗੀ ਐ ਕੋਈ ਵੀ ਚੀਜ਼ ਸੁੱਧ ਨਹੀ ਹੈਗੀ ਐ
ਜਿੱਦਾਂ ਨਾ ਪਹਿਲੇ ਦੇ ਜਮਾਨੇ ਚ ਲੋਕਾਂ ਨੇ ਆਪਣੇ ਘਰ ਡੰਗਰ ਡੂੰਗਰ ਬੰਡੇ ਹੁੰਦੇ ਸੀ ਜਿੱਦਾਂ ਆ ਪੰਜਾਬ ਪੰਜੂਬ ਸਾਈਡ ਐ ਪਿੰਡਾਂ ਸਾਈਡ ਐ
ਲੋਕਾਂ ਨੇ ਕੰਮ ਲੋਕਾਂ ਨੇ ਫ ਫੋਨਾਂ ਨੇ ਏਨਾ ਬਿਜੀ ਕਰ ਤਾ ਆ ਲੋਕ ਕਦੋ ਲੋਕ ਕੁਛ ਕਰਕੇ ਈ ਰਾਜਜੀ ਨੀ ਅੱਜ ਦੇ ਟਾਈਮ ਤੇ ਸਭ ਕੁਛ ਬਣਿਆ ਬਣਾਇਆ ਹੀ ਚਾਦੇ ਨੇ
ਹਾਂਜੀ ਈ ਹਾਂਜੀ ਈ ਇਹ ਤੇ ਹੈਗਾ ਐ ਉਹ ਬੰਦਾ ਉਹਦੀ ਮੈਂ ਕੀ ਕਹਿਣੀ ਪਈ ਆ ਕਿ ਉਹ ਬੰਦਾ ਅੱਜ ਕੱਲ ਇੰਨਾ ਬਿਜ਼ੀ ਹੋ ਗਿਆ ਨਾ ਕਿ ਉਹ ਕੁਛ ਕਰਨਾ ਜਿੱਦਾਂ ਉਹ ਕਹਿੰਦਾ ਐ ਇਹ ਸਭ ਸਾਨੂੰ ਬਣਾ ਬਣਾਇਆ ਸਭ ਕੁੱਛ ਮਿਲ ਰਿਹਾ ਐ ਤੇ ਅਸੀਂ ਮਿਹਨਤ ਕਿਉਂ ਕਰੀਏ
ਬਿਜੀ ਨੀ ਕਹਿਣਾ ਆ ਵੇ ਏ ਨਕੰਮੀ ਹੋ ਗਈ ਦੁਨੀਆ ਹਾ ਹਾ ਕੰਮ ਕਰਕੇ ਰਾਜੀ ਨੀ ਈ ਮੈਂ ਕਿਹਾ ਬੀ ਬੀਜੀ ਤਾਂ ਉਹ ਉਨੂੰ ਤਾ ਆ ਹੁੰਦਾ ਜਿਹੜਾ ਕੋਈ ਕੰਮ ਚ ਬਿਜ਼ੀ ਹੋਵੇ ਏ ਇਹ ਤਾਂ ਨਕੰਮੀ ਹੋ ਗਈ ਦੁਨੀਆਂ ਕੰਮ ਕਰਕੇ ਰਾਜੀ ਨਹੀਂ
ਚੱਲ ਰਿਹਾ ਐ ਦੋਰ ਆਣ ਵਾਲੇ ਟਾਈਮ ਤੇ ਦੇਖੋ ਹੋਰ ਕੁਛ ਚੇਂਜ ਆ ਜਾਏਗਾ ਕੀ ਪਤਾ ਫੇਰ ਐ ਕੰਮ ਕਰਨ ਵਾਲਾ ਬਣਾਉਣ ਵਾਲਾ ਕੋਈ ਰਿਬੋਟ ਰਬੋਟ ਸਿਸਟਮ ਨਾ ਬੰਦਾ ਕਰ ਦਵੇ ਏ
ਉਹੀ ਚੀਜ਼ ਚੱਲੇ ਗੀ ਅੱਜ ਵੀ ਸਾਰਾ ਕੁਛ ਮਸ਼ੀਨਾਂ ਨੇ ਸਾਂਭ ਲਿਆ
ਹਾਂਜੀ ਹਾਂਜੀ ਈ ਹੁਣ ਦੇਖ ਹੀ ਲਓ ਤੁਸੀਂ ਹੁਣ ਕਈ ਜਗ੍ਹਾ ਸੀ ਹਾਂਜੀ ਈ ਹਾਂਜੀ ਈ ਤਾਂ ਈ ਵੱਧ ਗਏ ਹੈਗੇ ਆ ਹਰ ਕੰਮ ਅੱਜ ਕੱਲ ਆ ਬੈਂਕ ਕਰਦਾ ਪਿਆ ਹੋ ਕੰਪਿਊਟਰ ਸਿਸਟਮ ਚਲਦੇ ਹੈਗੇ ਐ ਤੇ ਬੰਦਿਆਂ ਦੀ ਅੱਜ ਆ ਸਰਵਿਸ ਨੂੰ ਲੋੜ ਹੀ ਨੀ ਹੈਗੀ ਕੀ ਬੰਦਾ ਆਏ ਕੰਮ ਕਦੋਂ ਚਾਲੂ ਹੋਏਗਾ ਉਹਨਾਂ ਨੇ ਕਰ ਦੇਣਾ ਐ ਉਨੇ ਬਸ ਉਤੋਂ ਮਸ਼ੀਨ ਨੇ ਆਪਣਾ ਕੰਮ ਖੁੱਦ ਈ ਕਰ ਦੇਣਾ ਹੈਗਾ ਤੇ ਤਾਂ ਈ ਬੰਦਾ ਅੱਜ ਕੱਲ ਵਿਹਲਾ ਐ ਤੇ ਫੇਰ ਫੇਰ ਉਹ ਫੇਿਰ ਉਹ ਅਜੀਬ ਅਜੀਬ ਕੰਮ ਕਰਦਾ ਹੈਗਾ ਜੇ ਖਾਲੀ ਦਿਮਾਗ ਹੋਏਗਾ ਬੰਦੇ ਦਾ
ਸਹੀ ਗੱਲ ਆ
ਕੰਮ ਕੁੁਮ ਲੱਗਿਆ ਰ ਬੰਦਾ ਤਾਂ ਠੀਕ ਰਹਿੰਦਾ ਐ ਖਾਲੀ ਦਿਮਾਗ ਚ ਬੰਦਾ ਸੋਚਦਾ ਰਹਿੰਦਾ ਐ ਹਏ ਕੀ ਕਰੀਏ ਕੀ ਨਾ ਕਰੀਏ ਉਹ ਫੋਨ ਵੀ ਬੰਦਾ ਖੁਦ ਦਾ ਚਲਾ ਲੇਦਾ ਫੋਨ ਵਗੈਰਾ ਵੀ ਬੰਦਾ ਕਿੰਨਾ ਚਲਾ ਲਏਗਾ ਆ
ਅਹਾ ਅਹਾ ਸਗੋ ਚਲੋ ਵਧੀਆ ਆਪਾ ਕੋਈ ਕਸਰਤ ਕਰਦੇ ਯੋਗਾ ਕਰਦੇ ਹਾਂ ਆਪਣਾ ਦਿਮਾਗ ਵੀ ਉਹਦਾ ਤੰਦਰੁਸਤ ਰਹਿੰਦਾ ਹੈ ਆਪਾਂ ਨੂੰ ਅੱਗੇ ਕੋਈ ਫੈਸਲਾ ਲੈਣਾ ਹੋਵੇ ਵਧੀਆ ਬੰਦਾ ਹੁੰਦੀ ਹੈ ਤਾਕਤ ਬੰਦੇ ਦੀ ਫੈਸਲਾ ਲੈਣ ਦੀ ਨਹੀਂ ਤਾਂ ਉਹਨਾਂ ਵਾਲੇ ਬੰਦੇ ਦਾ ਕੋਈ ਦਿਮਾਗ ਹੀ ਨੀ ਕੰਮ
ਨਹੀਂ ਨਹੀਂ ਹਾਂਜੀ ਹਾਂਜੀ ਉਹ ਇੱਕ ਤਰ੍ਹਾਂ ਦਾ ਸਮਝੋ ਕਿ ਉਹ ਮਤਲਬ ਰੁਕ ਜਾਂਦਾ ਹੈ ਮਤਲਬ ਬੰਦੇ ਦਾ ਜਿਹੜਾ ਦਿਮਾਗ ਹੁੰਦਾ
ਬਿਲਕੁਲ ਜੀ ਬਿਲਕੁਲ
ਜਿਹੜਾ ਅਸੀਂ ਹੁਣ ਗੇਮ ਖੇਡੀਏ ਕੋਈ ਐਕਸਰਸਾਈਜ਼ ਕਰੀਏ ਜਾਂ ਕੋਈ ਬਾਹਰ ਨਿਕਲੀਏ ਪਾਰਕ ਚ ਜਾਈਏ ਸੈਰ ਕਰੀਏ ਤੇ ਉਹ ਨਾਲ ਕੀ ਹੁੰਦਾ ਹੈ ਕੀ ਜਿਹੜਾ ਸਾਡਾ ਮਾਹੌਲ ਜਿਹੜਾ ਹੁੰਦਾ ਥੋੜਾ ਅਲੱਗ ਹੁੰਦਾ ਹੈਗਾ ਨਾ ਘਰ ਤੇ ਫਿਰ ਬੰਦਾ ਉਹੀਓ ਚੀਜ਼ ਹੈਗੀ ਹੈ ਰੋਜ਼ ਦਾ ਉਹੀ ਕੰਮ ਉਹਨਾਂ ਦਾ ਫੋਨ ਲਿੱਤਾ ਚੱਲਿਆ ਫੇਰ ਬਹਿ ਗਏ ਫੇਰ ਫੋਨ ਲੈ ਲਿਆ ਕੀ ਕਰੀਏ ਕਿਉਂਕਿ ਉਹਨੂੰ ਆਦਤ ਜੀ ਹੋਈ ਨਾ ਇੱਕ ਕਿ ਵਹਲਾ ਬੰਦਾ ਬਹਿ ਨੀ ਸਕਦਾ ਬਿਨਾਂ ਫੋਨ ਤੋ।
ਹੋਰ ਹੋਣ ਦੋ ਫਿਰ ਫੋਨਾਂ ਦਾ ਤਾਂ ਇੰਨਾ ਬੁਰਾ ਹਾਲ ਜੇ ਫੈਮਿਲੀ ਦੇ ਚਾਰ ਬੰਦੇ ਆ ਉਹ ਆਪਸ ਚ ਨੀ ਇਕੱਠੇ ਬੈਠਦੇ ਜੇ ਕਈ ਵਾਰੀ ਨਾ ਚਾਰੋ ਆਪਣੇ ਆਪਣੇ ਫੇਰ ਫੋਨ ਚਲਾਈ ਜਾ
ਹਾਂਜੀ ਤੁਸੀਂ ਆ ਚੀਜ਼ ਦੇਖਲੀ ਜੇ ਪਹਿਲੇ ਜਮਾਨੇ ਚ ਪਿੰਡਾਂ ਚ ਦੇਖਲੋ ਹੁਣ ਕੋਈ ਬੰਦਾ ਸ਼ਾਮ ਨੂੰ ਮੰਜੀ ਡਾਕੇ ਬੈਠਾ ਦਾ ਏਦਾਂ ਵਾਪਸ ਗੱਲਾਂ ਬਾਤਾਂ ਕਰ ਰਹੇ ਆ ਹਾਸਾ ਮਜਾਕ ਕਰ ਰਹੇ ਆ ਅੱਜ ਕੱਲ ਤੁਸੀਂ ਦੇਖਲੋ ਫੈਮਲੀ ਦੇ ਵਿੱਚ ਪੰਜ- ਚਾਰ ਬੰਦੇ ਬੈਠੇ ਨੇ ਉਹ ਚਾਰੋਂ ਫੋਨਾਂ ਚ ਬੈਠੇ ਨੇ ਉਹ ਵਾਪਸ ਵ ਮਨ ਕਰਦਾ ਪੇਆ
ਸਹੀ ਗਾ
ਉਹਨਾਂ ਨੂੰ ਤੁਸੀਂ ਫੋਨਾ ਤੇ ਮੈਸੇਜ ਭੇਜ ਦਿਉ ਤੇ ਸ਼ਾਇਦ ਤੁਹਾਡੇ ਨਾਲ ਗੱਲ ਕਰ ਲੈਨ ਪਰ ਸਾਹਮਣੇ ਤੇ ਸਮਝੋ ਹੈ ਕਿ ਨਹੀਂ ਹੈ। ਬਰਾਬਰ ਆ ਗਿਆ, ਅੱਜ ਕੱਲ ਦਾ ਦੌਰ ਐਸਾ ਚੱਲ ਰਿਹਾ ਹੈਗਾ। ਬੰਦਾ ਏੰਨਾ ਵਿਅਸਤ ਹੋ ਗਿਆ ਇੰਨਾ ਵਿਅਸਤ ਹੋ ਗੇਆ ਬਹੁਤ ਜ਼ਿਆਦਾ ਬਿਜੀ ਹੋ ਗਿਆ ਅੱਜ ਕੱਲ੍ਹ ਬੰਦਾ। ਭਜ ਰਿਹਾ ਜਿੱਦਾਂ ਇੱਕ ਚੀਜ਼ ਨੂੰ ਪਤਾ ਨੀ ਕਿੱਥੇ ਭੱਜ ਰਿਹਾ, ਰੁਕਨ ਦਾ ਨਾਮ ਹੀ ਲੈ ਰਿਹਾ। ਹਾਂਜੀ-ਹਾਂਜੀ ਹੋਰ ਸਭ ਵਦੀਆ ਘਰ ਪਰਿਵਾਰ।
ਸਭ ਵਦੀਆ ਠੀਕ ਠਾਕ ਜੀ ਸਭ ਵਦੀਆ।
ਹੋਰ ਦਸਦੇ ਕੋਈ ਨਵੀਂ ਤਾਜੀ ਪੰਜਾਬ ਦਾ ਕੀ ਇਹ, ਮਾਹੋਲ ਮੋਲ ਵਦੀਆ ਪੰਜਾਬ ਦਾ, ਘੁੰਮਣ ਲਾਇਕ ਵਦੀਆ ਇਹ ਜਗ੍ਹਾ-ਜੁਗਾ
ਹਾਂਜੀ ਹਾਂ ਹੈ ਤਾ ਬਿਲਕੁਲ ਸੇਫ ਹੋਰ ਕੂਛ ਮਤਲਬ ਠੀਕ ਐ ਥੋੜਾ ਜਿਹਾ ਵਦੀਆ ਮੌਸਮ ਚ ਘੁੰਮੋ ਫਿਰੋ ਗਰਮੀ ਚ ਤੁਹਾਨੂੰ ਪਤਾ ਕਿਤੇ ਵੀ ਨੀ ਦਿਲ ਕਰਦਾ ਪਹਾੜਾਂ ਤੇ
ਇਹ ਤੇ ਹੈ ਈ ਏ ਨਹੀਂ ਪਹਾੜਾ-ਪੁਹਾੜਾ ਤੇ ਸ਼ਾਇਦ ਸਹੀ ਹੋਦਾੰ ਮੌਸਮ।
ਹਾਂ ਹਾਂ ਉਹਹੀ ਮੈ ਤਾਨੂੰ ਕਹਿ ਰਿਹਾ ਪਹਾੜਾਂ 'ਚ ਮੌਸਮ ਸਹੀ ਏ ਇਸ ਟਾਈਮ ਓਥੇ ਠੰਡਕ ਮਿਲਦੀ ਐ।
ਤੇ ਫੇਿਰ ਬੰਦਾ ਸ਼ਾਮ ਨੂੰ ਨਿਕਲੇ ਛੇ ਵਜੇ ਤੋਂ ਬਾਅਦ ਦੂਰ ਕਿੱਥੇ ਜਾਨਾ ਵੀ ਤੇ। ਪਰ ਉਹ ਔ ਹੈ ਨਾ ਗਰਮੀ ਗਰਮੀ ਚ ਵੈਸੇ ਨੀ ਮਨ ਕਰਦਾ ਨਿਕਲਨਦਾ ਏਸੀ ਚ ਬੈਠੇ ਰਹੋ ਤੇ ਬੰਦਾ ਕਹਿਦਾ ਚਲੋ ਬੈਠੇ ਹੀ ਰਹੋ ਹੁਨ- ਕੋਈ ਨਾ ਕੋਈ
ਬਿਲਕੁਲ ਬਿਲਕੁਲ ਏਸੀ ਨੇ ਈ ਬਚਾਈ ਹੋਈ ਜੇ ਜੀ ਜ਼ਿੰਦਗੀ ਏਸੀ ਨਾ ਹੋਨ ਤਾਂ ਬੰਦਾ ਗਰਮੀ ਨਾਲ ਹੀ ਕੁਝ ਹੋਰ ਹੀ ਹੋ ਜਾਂਦਾ।
ਚਲੋ ਫੇਿਰ ਕਰਾਂਗੀ ਮੈਂ ਤੁਹਾਨੂੰ ਕੋਲ ਹਾਂਜੀ ਓਕੇ ਜੀ ਸਸਿ ਸ਼੍ਰੀ ਅਕਾਲ